ਹ ਹੈ ਹੈਲੋ ਹਾਂਜੀ। ਸਤਿ ਸ਼੍ਰੀ ਅਕਾਲ ਜੀ।
ਹੈਲੋ, ਸਤਿ ਸ੍ਰੀ ਅਕਾਲ ਬਸ ਵਧੀਆ। ਤੁਸੀਂ ਦੱਸੋ
ਵਧੀਆ ਹਾਂਜੀ ਹਾਂਜੀ। ਕੀ ਕਰ ਸੀ।
ਫ੍ਰਰੀ ਸੀ ਹੁਣ ਕੋਾਲਜ ਵਗੈਰਾ ਦੀ ਛੁੱਟੀਆਂ ਪਈ ਦੀਆਂ ਤੇ ਵਿਹਲੀ ਬੈਠੀ ਸੀ।
ਚਲੋ ਵਧੀ ਹੋਰ ਹੋ ਗਿਆ ਅੱਛੇ ਪੇਪਰ ਵਗੈਰਾ ਸਭ
ਹਾਂਜੀ, ਪੇਪਰ ਵਗੈਰਾ ਤੇ ਸਭ ਕੁਛ ਹਾਂ ਰਿਜ਼ਲਟ ਬਹੁਤ ਵਧੀਆ ਹੁਣ ਮੈਂ ਬਸ ਇਹੀ ਸੋਚ ਰਹੀ ਸੀ ਕਿ ਹੁਣ ਕੀ ਕਰਨਾ ਅੱਗੇ ਮੈਂ।
ਓਕੇ ਤੁਹਾਡੀ ਕੌਣ ਸੀ ਸਟਰੀਮ ਸੀ ਪਲੱਸ ਟੂ 'ਚ ਹੈ?
ਮੈਂ ਨਾ ਕੋਮਰਸ ਲਿਤੀ ਸੀ। ਤੇ ਮੈਂ ਤੇ ਇਵੇਂ ਸੋਚ ਸੋਚਿਆ ਸੀ ਕਿ ਮੈਂ ਕਮਰਸ ਲੈਲਾਂਗੀ ਤੇ ਇਲੈਵਨ ਟਵੈਲਥ ਵਿੱਚ ਵਧੀਆ ਨੰਬਰ ਆ ਜੇਗੇ ਅੱਛੀ ਪਰਸੈਂਟੇਜ ਬਣ ਜੇਗੀ। ਤੇ ਫੇਰ ਬੀ ਕੌਮ ਜਾਂ ਬੀ ਐਡ ਕਰ ਲਾਗੀ। ਫਿਰ ਉਸ ਤੋਂ ਬਾਅਦ ਇੱਕ ਹੁੰਦਾ ਕੈਟ ਦਾ ਪੇਪਰ।
ਓਕੇ ਓਕੇ।
ਤੇ ਫਿਰ ਮੈਂ ਸੋਚਿਆ ਸੀ ਉਸ ਤੋਂ ਬਾਅਦ ਅਗਰ ਅੱਛੇ ਪਰਸੈਂਟਜ ਆ ਗਏ ਤੇ ਸਕਲਰਸ਼ਿਪ ਵੀ ਮਿਲ ਜਾਂਦੀ ਐ।
ਸਹੀ ਐ ਸਹੀ ਐ ਬਹੁਤ ਵ
ਤੇ ਫਿਰ ਮੈਂ ਕਿਹਾ ਸੀ। ਕੈਟ ਦਾ ਇਗਜ਼ਾਮ ਦਾਂਗੀ ਕੈਟ ਦੇ ਇਗਜ਼ਾਮ ਵਿੱਚ ਅੱਛੀ ਪਰਸੈਂਟੇਜ ਆਈ ਤੇ ਸਕੋਲਰਸ਼ਿਪ ਮਿਲ ਜਾਏਗੀ ਫਿਰ ਉਸ ਤੋਂ ਬਾਅਦ ਸਕੋਲਰਸ਼ਿਪ ਮਿਲ ਗਈ ਤੇ ਫਿਰ ਆਪਾਂ ਇੰਡੀਆ ਤੋਂ ਬਾਹਰ ਵੀ ਜਾ ਸਕਦੇ ਹਾਂ ਅਗਰ ਬਾਹਰ ਚਲੀ ਗਈ ਤੇ ਫੇਰ ਉਹ ਉੱਥੇ ਤੇ ਫਿਰ ਮਾਸਟਰੀ ਕਰ ਲਾਂਗੀ ਬਿਜਨਸ ਦੀ
ਵਾਹ ਵਾਹ ਬਹੁਤ ਅੱਛਾ ਸੋਚ ਰਹੇ
ਨਸ ਦਾ ਫਿਰ ਅੱਗੇ ਕੀ ਕਹਿੰਦੇ ਅੱਗੇ ਐਕਸਟੈਂਡ ਕਰ ਸਕਦੀ ਬਿਜ਼ਨਸ
ਠੀਕ ਹੈ ਬਹੁਤ ਅੱਛੀ ਗੱਲ ਹੈ ਜੀ
ਬਸ ਇਹੀ ਹੁਣ ਮੈਂ ਉਹਦੀ ਹੂੰ ਬਸ ਹੁਣ ਮੈਂ ਪੇਪਰ ਦੀ ਤਿਆਰੀ ਕਰਦੀ ਪਈ ਸੀ ਦੇਖਦੀ ਪਈ ਸੀ ਕਿ ਹੁਣ ਪੇਪਰ ਕਦੋਂ ਏ ਕਦੋਂ ਆਏਗਾ ਕੋਰਸ ਕੀ ਏ।
ਸਹੀ ਹੈ ਯਾਰ ਮੈਂ ਨਾ ਐਕਚੁਲੀ ਸੱਚ ਦੱਸਾਂ ਤੇ ਮੈਨੂੰ ਕੈਟ ਦੀ ਨੌਲੇਜ ਨਹੀਂ ਹੈਗੀ। ਐਚੁਲੀ ਐਮ ਆਲਸੋ ਹੂੰ ਡਿਅਰ ਬਟ ਕੈਟ ਦਾ ਮੈਂ ਸੁਣਿਆ ਵੇ ਬਟ ਮੈਨੂੰ ਇਹਦੀ ਫੁਲ ਫੋਰਮ ਵਗੈਰਾ ਇਹਦੀ ਨੌਲੇਜ ਨਹੀਂ ਹੈਗੀ।
ਅੱਛਾ ਅੱਛਾ ਨਹੀਂ ਉਹ ਤੇ ਕੋਈ ਨੀ ਹੁਣ ਅਸੀਂ ਜਿਹਦੇ ਚ ਜਾਂਦੇ ਹਾਂ ਉਹਦੀ ਪਤਾ ਹੁੰਦੀ ਹੁੰਦੀ ਤੁਹਾਨੂੰ ਜੋ ਤੁਸੀਂ ਸਟੱਡੀ ਕੀਤੀ ਤੁਹਾਨੂੰ ਉਹਦਾ ਪਤਾ ਤਾਂ ਉਹਨੇ ਮੈਂ ਉਹਦਾ ਹਜੇ ਮੈਨੂੰ ਵੀ ਉਹਦੀ ਨੌਲੇਜ ਨਹੀਂ ਕਿਉਂਕਿ ਮੈਂ ਵੀ ਇਹ ਸੋਚਿਆ ਸੀ ਪਹਿਲੇ ਹਜੇ ਬੀ-ਕਾਮ ਕਰ ਰਹੀ ਹਾਂ ਹਜੇ ਤੇ ਮੈਂ
ਸਹੀ ਹੈ ਸਹੀ ਹੈ।
ਤੋਂ ਬਾਅਦ ਬੀ ਐਡ ਕਰਾਂਗੀ ਫਿਰ ਮੈਂ ਕੈਟ ਵਾਸਤੇ ਪ੍ਰਪੇਅਰ ਹੋਵਾਂਗੀ।
ਠੀਕ ਹੈ ਬਸ ਤੁਸੀਂ ਮੈਂ ਤਾਂ ਇਹੀ ਬੋਲਾਂਗੇ ਕਿ ਤੁਸੀਂ ਪਟਾਚੇ ਚ ਲੈਣਾ। ਨਹੀ ਸਟਡੀ ਦੇ ਟੱਚ ਉਹ ਦੇ ਚ ਰਹਿਣਾ ਹਮੇਸ਼ਾ ਚਲੋ ਹੋਰ ਦੱਸੋ ਹੋਰ ਅੱਜ ਤੁਸੀਂ ਕੀ ਖਾਇਆ ਲੰਚ ਚ
ਅੱਜ ਮੈਂ ਤੇ ਅੱਜ ਨਾ ਅਸੀਂ ਲੇਟ ਉੱਠੇ ਸੀ ਕਿਉਂਕਿ ਈਦ ਹੈਗੀ ਇੱਥੇ ਤੇ ਸਾਡੇ ਉੱਥੇ ਤੇ ਬਾਜ਼ਾਰ ਨਾ ਪੂਰਾ ਕਿ ਸਾਡੇ ਇੱਥੇ ਸਾਰੇ ਮੁਸਲਮਾਨ ਹੀ ਰਹਿੰਦੇ ਆ ਸਾਡੇ ਸ਼ਹਿਰ ਵਿੱਚ ਤੇ ਬਾਹਰ ਜਾਣ ਦਾ ਮਾਹੌਲ ਨੀ ਹੈਗਾ। ਸਾਡੇ ਉੱਥੇ
ਸਹੀ ਹੈ।
ਤੇ ਬਸ ਇਹੀ ਫੇਰ ਅਸੀਂ ਘਰ ਹੀ ਬੈਠੇ ਸੀ ਅਸੀਂ ਫੋਨ ਤੋਂ ਮੰਗਵਾ ਲਿਆ ਸੀ। ਸਮਾਨ
ਓਕੇ ਓਕੇ ਥੋੜਾ ਬਿੰਕ ਚਲੋ ਹੋਰ ਸੁਣਾਓ
ਹਾਂਜੀ ਸਾਡੇ ਇੱਥੇ ਤੇ ਬਸ ਇਹੀ ਏ ਬੱਚੇ ਵੀ ਫਿਰ ਜੋ ਮੇਰੇ ਕਜ਼ਨਸ ਨੇ ਉਹ ਵੀ ਫੋਨਾਂ ਤੋਂ ਸਮਾਨ ਮੰਗਾ ਲੈਂਦੇ ਆ ਪਰ ਸਾਡੇ ਪੇਰੈਂਟਸ ਬਹੁਤ ਡਾਟਦੇ ਆ। ਖਾਣ ਤੋਂ ਬਾਹਰ ਦਾ ਪਰ ਹੁਣ ਕਦੀ-ਕਦੀ ਤੇ ਹੁਣ ਹੁੰਦਾ ਹੀ ਹੈ ਨਾ ਕਿ ਹਾਂ ਹੁਣ ਛੁੱਟੀ ਹੈ ਤੇ ਸਾਰੇ ਤੇ ਨਾਲ ਹੈਗੇ ਨੇ ਸਭ ਦੀ ਛੁੱਟੀ ਹੈਗੀ ਏ। ਕਿਉਂਕਿ ਬਾਹਰ ਹੁਣ ਦੁੱਧ-ਦੁੱਧ ਤਿੰਨ ਦਿਨ ਅਸੀਂ ਬਾਹਰ ਜਾ ਹੀ ਨਹੀਂ ਸਕਦੇ ਕਿਉਂ ਕਿ ਸਾਰੇ ਫਿਰ ਮੁਸਲਮਾਨ ਹੀ ਹੁੰਦੇ ਨੇ।
ਸਹੀ ਐ, ਸਹੀ ਐ। ਤੁਹਾਨੂੰ ਪਤਾ ਨਾ ਜੂਨ ਦੀ ਚ ਛੁੱਟੀਆਂ ਪੈ ਗਈਆਂ ਨੇ। ਹੁਨ ਇੰਨੀ ਬੁਰਾ ਹਾਲਤ ਹੈ ਕਿਧਰੇ ਜਾ ਨਹੀਂ ਸਕਦੇ ਘੁੰਮਣ, ਬੱਚੇ ਮਗਰ ਪਏਦੇ ਨਾਨੀ ਘਰ ਚਲੋ ਮੇਰਾ ਮਨ ਨੀ ਕਰਦਾ ਹਜੇ ਜਾਨ ਤੇ ਬਸ ਸ਼ੇਡਿਊਲ ਬਣਿਆ ਦਾ ਸਵੇਰੇ ਉੱਠੋ ਐ ਕਰੋ, ਕਰੋ ਐ ਕਰੋ ਫੇਰ ਉਹ ਲੋਕਲ ਹੈਗੇ ਮੈਂ ਤਦ ਵੀਲੀ ਜਾ ਕੇ ਕੁਛ
ਅੱਛਾ-ਅੱਛਾ ਤੁਸੀਂ ਲੋਕਲ ਹੋ?
ਹਾਂਜੀ-ਹਾਂਜੀ।
ਮੈਂ ਕਿਹਾ ਮੈਂ ਇਹੀ ਪੁੱਛਣਾ ਸੀ ਮੈਂ ਕਿਹਾ ਤੁਹਾਡੇ ਬੱਚਿਆਂ ਦਾ ਵੀ ਹੋਲੀਡੇ ਹੋਮਵਰਕ ਆਏ ਦਾ, ਮੇਰੇ ਕਜ਼ਨ ਦਾ ਵੀ ਇਨਾ ਹੋਲੀਡੇ ਹੋਮਵਰਕ ਨੇ ਤੇ ਸਕੂਲ ਵਾਲਿਆਂ ਨੇ ਇਨਾਂ ਹੋਲੀ ਹੋਮਵਰਕ ਦੇ ਤਾ ਹੈ ਤੇ ਉਹ ਸਾਰਾ ਬੱਚ ਬੱਚੇ ਤੇ ਕਾਰ ਨੀ ਸਕਦੇ, ਪ੍ਰੋਜੈਕਟ ਨੇ ਬੱਚੇ ਕਿਵੇਂ ਪ੍ਰੋਜੈਕਟ ਬਣਾਏ
ਬਸ ਸਾਡੇ ਵਾਸਤੇ, ਸਾਡੇ ਵਾਸਤੇ ਦਿੱਕਤ ਐ।
ਓਹੀ ਔਰ ਉਹਦੇ ਚ ਤੇ ਸਮਾਨ ਵੀ ਇੰਨਾ ਸਾਰਾ ਮੇਰੇ ਕਜ਼ਨ ਦਾ ਹੁਨ ਆਇਆ, ਮੇਰਾ ਬ੍ਰਦਰ ਛੋਟਾ ਵਾਲਾ ਉਹਦਾ ਆਇਆ ਹੈ ਵਾਲ ਕੈਨੋ ਬਨਾਇਆ।
ਤੁਹਾਨੂੰ ਪਤਾ ਮੇਰੀ ਨਾਨਾ ਦੀ ਨਾ ਬੇਟੀ ਆ ਜਾਂਦੀ ਐ। ਉਹ ਹਰ ਸਾਲ ਬਨਾ ਜਾਂਦੀ ਐ। ਮੈਂ ਕਦੀ ਬਣਾਇਆ ਹੀ ਨਹੀਂ, ਮੈਨੂੰ, ਮੈਨੂੰ ਤਾਂ ਹੀ ਨਹੀਂ ਹੈਗਾ।
ਅੱਛਾ ਉਹੀ ਫੇਰ ਇਨਾ ਸਾਰਾ ਕੱਮ ਦੇ ਦਿੰਦੇ, ਪੇਰੈਂਟਸ ਵਾਸਤੇ ਹੀ ਹੈ ਤੇ ਸਭ ਕੁਛ।
ਹਾਂਜੀ, ਬਿਲਕੁਲ ਤੇ ਹੋਰ ਮੈਂ ਵੀ ਹੁਣ ਵੇਟ ਕਰ ਰਹੀ ਆਂ, ਉਹ ਆਏਗੀ ਫੇਰ ਬਣਾਏ ।
ਹਾਂ ਇਹ ਵੀ ਹਾਂ ਅਸੀਂ ਮੈਂ ਤੇ ਖੁੱਦ ਆਪਣੇ ਬ੍ਰਦਰ ਦਾ ਮੈਂ ਕਿਹਾ ਮੈਂ ਵਲ ਕਨੋ ਬਣਾ ਦਿੰਦੀ ਹੁਣ ਉਹ ਵਲ ਕੈਨੋ ਵੀ ਇੰਨਾ ਮੁਸ਼
ਨਹੀਂ ਤੁਸੀਂ ਨਾ ਇੰਝ ਕਰੋ ਹਜੇ ਹਜੇ ਨਾ ਬਣਾਓ ਨਾ ਲਾਈਕ ਜਿਵੇਂ ਤੁਹਾਨੂੰ ਛੁੱਟੀ ਆਂ ਨੂੰ ਪਤਾ ਹੈ ਹਫ਼ਤਾ ਖੰਡ ਰਹਿ ਗਿਆ ਫਿਰ ਬਣਾਨਾ ਫਿਰ ਉਹ ਨੂੰ ਸੰਭਾਲ ਕੇ ਰੱਖੋਗੇ ਫੇਰ ਉਹ ਡਸਟ ਚੜੇਗੀ ਉਹਦੇ ਉੱਪਰ
ਹਾਂਜੀ ਹਾਂਜੀ ਉਥੇ ਹੈ।
ਜਦੋਂ ਰਹਿ ਜਾਏਗਾ ਨਾ ਹਫ਼ਤਾ ਰਹਿ ਜਾਏਗਾ ਫਿਰ ਦੇਖਾਂਗੇ ਕੀ ਬਣਨਾ ਅਜੇ ਤਾਂ ਹੋਲੀਡੇ ਹੋਮੋ ਹਾਂਜੀ। ਜੀ
ਪ੍ਰੋਜੈਕਟ ਵਗੈਰਾ ਤੇ ਬਾਦ ਚੋ ਹੀ ਬਣਨੇ ਜਦੋ ਰਿਟਰ ਕੰਮ ਹੁੰਦਾ ਨਾ ਜੋ ਲਰਨ ਕਰਨ ਵਾਲਾ ਹੈ ਉਹ ਮਤਲਬ ਹੁਣ ਤੋਂ ਸਟਾਰਟ ਹੋ ਜਾਏ ਤੇ ਠੀਕ ਹੁੰਦਾ ਹੈ। ਕਿਉਂਕਿ ਰਿਟਰਨ ਵਰਕ ਜਾ ਤੇ ਕੁੱਛ ਹੈ ਹੀ ਨਹੀਂ ਫੇਿਰ ਇੱਕਦਮ ਬਹੁਤ ਜ਼ਿਆਦਾ ਪ੍ਰੈਸ਼ਰ ਹੋ ਜਾਂਦਾ ਹੈ ਬਾਅਦ ਚੋਂ ਕਿ ਪ੍ਰੋਜੈਕਟ ਵੀ ਬਣਾਉਣਾ ਏ। ਔਰ ਰਿਟਰਨ ਵਰਕ ਵੀ ਕਰਨਾ ਮੈਂ ਤੇ ਖੁਦ ਆਪਣੇ ਬ੍ਰਦਰ ਨੂੰ ਬੋਲਿਆ ਸੀ ਮੈਂ ਕਿਹਾ ਤੇਰਾ ਲਰਨਿੰਗ ਦਾ ਕੰਮ ਹੈ ਲਰਨਿੰਗ ਦਾ ਕਰ, ਉਹ ਨਾ ਆਪਣੇ ਫਰੈਂਡਸ ਨਾਲ ਜਾ ਰਿਹਾ ਸੀ ਬਣਾਨ ਵੋਲ ਕਹਨੋ ਤੇ ਮੈਂ ਕਿਹਾ ਤੂੰ ਇੰਨਾ ਕੁ ਜ਼ਿਆਦਾ ਦਾ ਸਮਾਨ ਕਿਉਂਕਿ ਵੋਲ ਕੈਹਨੋ ਚੋ ਉਹ ਫੇਰ ਉਹਦਾ ਜੋ ਉਹ ਹੁੰਦਾ ਏ ਉਹ ਬਾਹਰ ਨਿਕਲਦਾ ਮੈਂ ਕਿਹਾ ਉਹ ਬਾਹਰ
ਠੀਕ ਹੈ ਅੱਛਾ ਅੱਛਾ ਸਹੀ ਹੈ ਸਹੀ ਹੈ। ਗੱਲ ਹੈ ਯਾਰ ਇੰਨੇ ਟਫ ਟਫ ਚੀਜ਼ਾਂ ਦੇ ਨੇ ਸਕੂਲ ਵਾਲੇ ਸਰ ਤੁਸੀਂ ਮੰਨੋਗੇ ਪਿਛਲੇ ਸਾਲ ਸਾਡੇ ਸਕੂਲ ਸਕੂਲ ਚ ਲੜਾਈ ਹੋ ਗਈ ਸੀ ਤੇ ਤੁਸੀਂ ਕਿਉਂ ਦਿੱਤਾ ਏ ਇੰਨਾ ਤੁਸੀਂ ਖੁੱਦ ਦੇਖਿਆ ਕਿ ਇੰਨਾ ਖ਼ਰਚਾ ਲੱਗਦਾ ਏ ਇਹ ਸਾਡੇ ਵਾਸਤੇ ਹੈ ਬੱਚੇ ਵਾਸਤੇ ਨਹੀ ਹੈਗਾ ਹਾਂਜੀ
ਮਤਲਬ ਅਗਰ ਅਸੀਂ ਛੋਟਾ ਮੋਟਾ ਸਮਾਨ ਵੀ ਲਈਏ ਤਾਂ ਹਜ਼ਾਰ ਦੋ ਹਜ਼ਾਰ ਦਾ ਕਿੱਥੇ ਨੀ ਗਿਆ
ਹਾਂਜੀ ਮੈਂ ਤਾਂ ਨਾ ਸੱਚ ਦਸਾਂ ਮੈਂ ਤਾਂ ਨਾ ਜ਼ਿਆਦਾ ਖ਼ਰਚਾ ਕਰਦੀ ਹੀ ਨੀ ਮੈਂ ਨਾ ਜ਼ਿਆਦਾ ਖਰਚਾ ਨਾ ਕਰਦੀ ਨੀ ਮੈਂ ਮੈਂ ਕੀ ਹੋਏਗਾ ਇੰਨਾ ਖਰਚਾ ਕਰਕੇ ਮੈਂ ਜਿੰਨਾ ਹੁੰਦਾ ਨਾ ਆਪਣੇ ਵੱਲੋਂ ਕਰ ਲੈਂਦੀ ਹਾਂ ਜ਼ਿਆਦਾ ਨਹੀਂ ਕਰਦੀ ਮੈ ਮਤਲਬ ਏਹ ਹੇਹੰਡਰਡ ਪਰਸੈਂਟ ਨ ਦੇਣਾ ਹੰਡਰਡ ਪਰਸੈਂਟ ਨਹੀਂ ਹੁੰਦਾ ਨਾ ਮੈਂ ਹੰਡਰਡ ਪਰਸੈਂਟ ਨਾ ਸਾਰੇ ਪੈਸੇ ਲਾ ਦੇਿੰਦੇ ਨੇ ਮੈਂ ਆਪਣੇ ਪੁਛਾ ਫਸਟ ਈਅਰ ਮੈਂ ਨਹੀਂ ਪੜਦੀ
ਕੋਈ ਬੱਚਾ ਪੜ੍ਹਾਈ ਜੇ ਅਗਰ ਅੱਛਾ ਹੋਏਗਾ ਤੇ ਉਹਦੇ ਚ ਫਸਟ ਅਜੇ ਉਹ ਜ਼ਦਾ ਮਚ ਐਪ੍ਰਸ਼ੀਏਟਡ ਗੱਲ ਐ ਉਹ ਜ਼ਿਆਦਾ ਅੱਛਾ ਲੱਗਦਾ ਹੈ ਹੋਰ ਤੁਹਾਡੇ ਬੱਚੇ ਮੈਂ ਕਿਹਾ ਬੜੇ ਸ਼ੋਰ ਮ ਚਾ ਰਿਹਾ
ਬੜੇ ਬਦਤਮੀਜ਼ ਬੱਚੇ ਹੈਗੇ ਨੇ ਬਦਤਮੀਜ਼ ਬੱਚੇ ਹੈਗੇ ਨੇ ਮੈਂ ਛੱਤੀ ਵਾਰ ਸਮਜਾਂਦੀ ਆ ਚੁੱਪ ਹੋ ਜੋ, ਜਿਤਨਾ ਬੋਲਾਂਗੇ ਨਾ ਚੁੱਪ ਹੋ ਜੋ, ਟਬਲ ਬੋਲਦੇ ਕਿ ਮਾਂ ਨੇ ਕਿਆ ਕਿਉਂ ਹੈ ਚੁੱਪ ਹੋ ਜੋ
ਹਾਂ ਬੜੇ ਸ਼ਰਾਰਤੀ ਬੱਚੇ ਜੇ ਹੋਏ ਤੇ ਨੇ ਅੱਜ ਕੱਲ ਦੇ
ਦੱਸੋ ਕੀੜੀਆਂ ਦਾ ਕੋਈ ਇਲਾਜ ਦੱਸੋ ਭਾਈ ਸਾਡੇ ਘਰ ਕੀੜੀਆਂ ਬੜੀਆਂ ਨੇ ਅਸੀਂ ਦੁਖੀ ਆ ਗ
ਅੱਜ ਕੱਲ ਨਾ ਫੋਨ ਤੇ ਉਹ ਆਉਂਦੇ ਨੇ ਸਫ਼ਾਈ ਕਰਨ ਵਾਲੇ ਕੰਪਨੀ ਜੀ ਹੁੰਦੀ ਹੈ ਨਾਮ ਤੇ ਪਤਾ ਨੀ ਮੈਨੂੰ ਹੁਣ ਉਹਦਾ
ਅੱਛਾ
ਉੱਥੇ ਫੇਰ ਉਹ ਬੁਲਾ ਲਉ ਤੇ ਉਹਦੇ ਨਾਲ ਨਾ ਸਾਰਾ ਸਫ਼ਾਈ ਕਰ ਜਾਂਦੇ ਆ ਫਿਰ ਇੱਕ ਦੋ ਸਾਲਾਂ ਤੱਕ ਕੋਈ ਕੀੜਾ ਨਹੀਂ ਆਉਂਦਾ
ਅਰੇ ਉਹ ਪੇਸਟਿੰਗ ਦੀ ਗੱਲ ਕਰ ਰਹੇ ਹੋ ਨਾ ਤੁਸੀਂ ਉਹ ਮੈਂ ਸਾਰਾ ਚੈੱਕ ਕਰ ਬੈਠੀ ਆ ਔਨਲਾਈਨ
ਤੇ ਫੇਰ ਉਹਦਾ ਦੇਖਿਆ ਨੀ ਤੁਸੀਂ ਬੁਲਾਇਆ ਨੀ ਉਹਨਾਂ ਨੂੰ, ਔ ਆਉਂਦੇ ਆ ਕਾਰਸ ਕਰਨ
ਮੈਂ ਦੇਖਿਆ ਵੇ ਬਟ ਮੈਨੂੰ ਕੋਲ ਪੇਸਟਿੰਗ ਵਾਲੇ ਮਿਲਦੇ ਨੀ ਪਏ ਮੈਂ ਇਹ ਵਾਰ ਹੋਰ ਚੱਕ
ਹਾਂਜੀ ਤੁਸੀਂ ਯੂਟਿਊਬ ਤੁਸੀਂ ਔਥੇ ਫੋਨ ਤੇ ਵੀਡੀਓ ਦੇਖ ਲਓ ਸਭ ਜਗਾ ਕੀ ਪਤਾ ਮਿਲ ਜਾਏ ਤੁਹਾਨੂੰ ਆਈਡੀਆ
ਵੇਖਣੇ ਆਂ ਹਾਂ ਜੀ ਰਾਇਤਾ
ਠੀਕ ਨਹੀਂ ਹੈ ਨਾ, ਘਰ ਵੈਸੇ ਬਿਮਾਰੀਆਂ ਆਉਂਦੀਆਂ ਉਹਦੇ ਨਾਲ
ਨਹੀਂ ਸਾਡੇ ਤਾਂ ਬਹੁਤ ਔਖੀ ਹੈ ਸਮਝ ਲੋ ਅਸੀਂ ਇੱਕ ਦਿਨ ਚ ਦੱਸ ਕੀੜੇ ਖਾਈ ਲੈਂਦੇ ਹਾਂ
ਆਇ ਹਾਯ ਫੇਿਰ ਉਹ ਹੈਲਥ ਤੇ ਵੀ ਬਹੁਤ ਖ਼ਰਾਬ
ਹੋਰ ਮੈਂ ਤਾਂ ਚੋ ਕਹਿੰਦੇ ਫਿਰ ਕਿਆ ਹੋਆ ਖਾਲਾ ਚੀਨ ਚ ਕੀੜ ਦੀ ਚਟਨੀ ਬਣਦੀ ਹੈ
ਅਹ ਅਹ ਨਹੀਂ ਪਰ ਠੀਕ ਨਹੀਂ ਹੈ ਨਾ ਬੱਚਿਆਂ ਵਾਸਤੇ ਤੇ ਵੀ ਫੇਰ
ਹਾਂਜੀ ਬਿਲਕੁਲ।
ਕੀ ਕਰਦੇ ਪਏ ਸੀ ਮੰਮਾ ਮੈਨੂੰ ਦੱਸ ਰਹੇ ਸੀ। ਕੀ ਤੁਸੀਂ ਕਿਸੇ ਚੀਜ਼ ਨਹੀਂ ਜਾਣ ਦੇਣ ਲੱਗੇ ਓ।
ਬਸ ਮੈਂ ਕਰਦੀ ਰਹਿੰਨੀ ਆ ਸਿਰ ਖਪਾਈ।
ਅੱਛਾ ਤੁਸੀਂ ਹੁਣੇ ਵੀ ਥੋੜੇ ਦਿਨ ਪਹਿਲੇ ਕੋਈ ਪੇ
ਹਾਂਜੀ ਐਕਚੁਲੀ ਮੈਂ ਦੋ ਪੇਪਰ ਦਿੱਤੇ ਨੇ ਪੇਪਰ ਚ ਮੈਂ ਕੁਆਾਲੀਫਾਈ ਆ ਔਰ ਇੱਕ ਪੇਪਰ ਹਜੇ ਮੈਂ ਕੁਆਲੀਫਾਈ ਨਹੀਂ ਹੋਈ। ਤੇ ਜਿਸ ਪੇਪਰ ਚ ਮੈਂ ਕੁਆਲ ਭਾਈ ਹਾਂ ਉਹਦੇ ਬਿਹਾਫ ਤੇ ਉਹਦੇ ਉੱਪਰ ਅੱਗੇ ਪੋਸਟਿੰਗ ਵੈਸੇ ਅਗਰ ਐਲੀਜੀਬਲ ਹੋਵੇ ਤੇ ਇੱਕ ਪੇਪਰ ਬਿਰਾ ਹੋਰ ਹੋਏਗਾ ਤੇ ਹਜੇ ਨਾ ਪਤਾ ਨੀ ਲੱਗਦਾ ਪਿਆ ਉਹ ਨਾ, ਫੋਮ ਨਾ ਨਿਕਲਦੇ ਨਹੀਂ ਪਏ ਡੇਟ ਨੀ ਆ ਰਹੀ ਉਹ ਕਹਿ ਰਹੇ ਜੂਨ ਚ ਨਿਕਲਣਗੇ। ਹੁਣ ਅਗਰ ਆਏ ਤਾਂ ਅਗਰ ਮੇਰੀ ਕਟ ਔਫ ਐਕਚੁਲੀ ਮੇਰੇ ਲਾਈਕ ਹੰਡਡ ਚ ਮੇ ਫਿਫਟੀ ਮਾਕਸ ਆਏ ਨੇ, ਨਹੀਂ ਫਿਫਟੀ ਸਿਕਸ ਆਏ ਨੇ। ਅਗਰ ਉਹ ਕਟ ਔਫ ਨਿਕਲੀ ਹੰਡਡ ਚੋਂ। ਅਗਰ ਉਹ ਫਿਫਟੀ ਸਿਕਸ ਕੱਟ ਔਫ ਆਈ ਉਹਦੀ ਜੋਬ ਦੀ। ਗਵਰਮੈਂਟ ਜੌਬ ਏ, ਅਗਰ ਫਿਫਟੀ ਸਿਕਸ ਕਟ ਔਫ ਆਏਗੀ ਹਾਫ ਫਿਫ ਫਿਫਟੀ ਵਾਲੇ ਬੱਚੇ ਦੇ ਸਕਦੇ ਪੇਪਰ ਫਿਰ ਮੈਂ ਪੜ੍ਹਾਈ ਕਰਨੀ ਫਿਰ ਸ਼ੁਰੂ ਕਰਾਂਗੀ ਫਿਰ ਮੈਂ ਪਤਾ
ਹਾਂ ਉਹ ਤੁਹਾਡੇ ਵਾਸਤੇ ਫਿਰ ਮੁਸ਼ਕਿਲ ਹੀ ਹੈ ਨਾ ਤੁਹਾਡੇ ਬੱਚੇ ਵੀ ਛੋਟੇ ਨੇ ਹਜੇ।
ਬਹੁਤ, ਬਹੁਤ, ਬਹੁਤ ਬਹੁਤ ਹੁਣ ਇੱਕ ਹੋਰ ਕੰਮ ਸ਼ੁਰੂ ਕਰਤਾ ਜਿੰਮ ਜੁਆਇਨਿੰਗ ਕਰਤੀ ਹੈ ਹੁਣ ਉਹ ਜਿੰਮ ਛੱਡਣ ਤੇ ਮਨ ਹੀ ਨੀ ਕਰਦਾ ਹੁਣ ਹੁਣ ਬੋਡੀ ਨੂੰ ਆਪਣੇ ਆਪ ਨੂੰ ਦੇਖਣ ਦੀ ਆਦਤ ਪੈ ਗਈ ਨਾ ਕਿ ਹੁਣ ਸਲਿਮ ਸਲਿਮ ਸਲਿਮ ਵੇਟ ਡਾਊਨ ਜਾ ਰਿਹਾ ਵੇਟ ਡਾਊਨ ਜਾ ਰਿਹਾ ਹੁਣ, ਹੁੰਦਾ ਵੇ ਕੀ ਕਾਸ਼ ਐ ਉਹ ਵਾਲੀ ਬੋਡੀ ਬਣ ਜਾਏਗੀ।
ਨਹੀਂ-ਨਹੀਂ ਉਹ ਫਿਰ ਸਾਨੂੰ ਮਿਹਨਤ ਕਰਨੀ ਪਏਗੀ ਉਹਦੇ ਵਾਸਤੇ ਤੇ, ਪਰ ਦਿਨ ਚ ਇੱਕ-ਦੋ ਘੰਟੇ, ਦਿਨ ਚ ਇੱਕ-ਦੋ ਘੰਟੇ ਤੇ ਨਿਕਾਲ ਈ ਸਕਦਾ ਬੰਦਾ।
ਨਹੀਂ ਦੇਖੋ ਹੁਣ ਸਾਡੇ ਕੋਲ ਦੋ ਟਾਈਮਿੰਗ ਹੁੰਦੀਆਂ, ਇੱਕ ਸਵੇਰ ਦੀ ਇੱਕ ਸ਼ਾਮ ਦੀ ਸਵੇਰੇ ਫਿਰ ਅਸੀਂ ਆਪਣਾ ਖਲੇਰਾ ਸਾਂਭ ਲੈਂਦੇ ਹਾਂ ਸ਼ਾਮੀ ਜੀਨ ਚਲੇ ਜਾਂਨੇ ਟਾਈਮ ਖਤਮ।
ਅੱਛਾ ਅੱਛਾ ਹਾਂ ਇਹੀ ਹੁੰਦਾ ਹੈ ਫੇਰ ਸਹੀ ਗੱਲ ਏ। ਔਰ ਛੁੱਟੀਆਂ ਪਈ ਦੀਆਂ ਬੱਚਿਆਂ ਦੀ, ਉਹਦੇ ਵੀ ਫੇਿਰ ਸਾਰਾ ਕੰਮ ਜ਼ਿਆਦਾ ਹੋ ਜਾਂਦਾ ਹੈ। ਕਿਉਂਕਿ
ਕਮਰਾ ਥੋੜ੍ਹਾ ਬਹੁਤਾ, ਅ ਨੌ ਵਜੇ ਤੋਂ ਲੈ ਕੇ ਦੋ ਵਜੇ ਤੱਕ ਸਾਫ਼ ਹੁੰਦਾ ਸੀ। ਹੁਣ ਉਹ ਵੀ ਨ ਹੁੰਦਾ
ਹੂੰ ਬੱਚੇ ਕੁ
ਹਾਂਜੀ, ਹਾਂਜੀ ਕਿਤਾਬਾਂ ਕਿਤਾਬਾਂ ਹੁਣ ਖਲੇੇਰਾ ਪਾਇਆ, ਦਾ ਹੁਣ ਬੈਡ ਤੇ ਹਿੰਮਤੀ ਨੀ ਆਈ ਸੋ ਸਾਫ਼ ਕਰਾ ਕੇ ਹੁਣ ਲੇਟ ਜਾਵਾਂ ਚਲੋ ਜੀ, ਮੈਂ ਤੁਹਾਨੂੰ ਹੁਣੇ ਕਰਨੀ ਆਾ ਫੋਨ ਠੀਕ ਕਿ ਓਕੇ ਜੀ, ਬਾਏ ਸਤਿ ਸ਼੍ਰੀ ਅਕਾਲ ਹਾ ਬਾਏ